ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਸੁਣਾਓ
ਹਾਂਜੀ ਠੀਕ ਠਾਕ ਹੋਰ ਘਰ ਸਭ ਕਿਵੇਂ ਆ
ਸਭ ਵਧੀਆ ਜੀ ਸਭ ਵਧੀਆ ਸਭ ਗਰਮੀ ਦੇ ਮਜ਼ੇ ਜੇ ਲੈ ਰਹੇ ਸਭ
ਸਹੀ ਗੱਲ ਹੈ ਗਰਮੀ ਬਹੁਤ ਪੈ ਰਹੀ ਹੈ
ਬਹੁਤ ਗਰਮੀ ਪੈ ਰਹੀ ਹੈ ਗਰਮੀ ਕਰਕੇ ਪਾਣੀ ਵੀ ਇੰਨਾ ਦਿੱਕਤ ਹੋਈ ਪਈ ਹੈ ਕਿ ਪਾਣੀ ਟਾਈਮ ਦੇ ਹਿਸਾਬ ਨਾਲ ਆ ਰਿਹਾ ਕਿ ਇੱਕ ਘੰਟਾ ਸਵੇਰੇ ਪਾਣੀ ਦਿੰਦੇ ਆ ਕਦੀ ਕਦੀ ਬੰਦ ਕਰ ਦਿੰਦੇ ਦੋ ਘੰਟਿਆਂ ਲਈ ਬਹੁਤ ਦਿੱਕਤ ਹੋ ਜਾਂਦੀ ਹੈ ਪਾਣੀ ਦੇ ਬਗ਼ੈਰ
ਨਾ ਇੰਨੀ ਗਰਮੀ ਦੇ ਵਿੱਚ ਪਾਣੀ ਦੀ ਕੰਜ਼ਿਊਮ ਵੀ ਬਹੁਤ ਜਿਆਦਾ ਮਤਲਬ ਯੂਜ ਬਹੁਤ ਜ਼ਿਆਦਾ ਵੱਧ ਜਾਂਦਾ ਬਹੁਤ
ਬਿਲਕੁਲ ਬਿਲਕੁਲ ਬਿਲਕੁਲ ਘਰ ਘਰ ਦੇਖੋ ਏਸੀ ਕੂਲਰ ਕੂਲਰ ਦੇਖੋ ਵੱਡੇ ਵੱਡੇ ਕੂਲਰ ਲੱਗੇ ਹੋਏ ਹਰ ਜਗ੍ਹਾ ਤੇ ਦੁਕਾਨਾਂ ਚ ਵੀ ਘਰਾਂ ਚ ਵੀ ਨਾ ਨਾਲ ਪਾਣੀ ਤਿੰਨ ਤਿੰਨ ਟਾਈਮ ਚਾਰ ਚਾਰ ਟਾਈਮ ਭਰਨਾ ਪੈ ਕਰਿਆ ਪਾਣੀ
ਹਾਂਜੀ
ਹਾਂਜੀ ਹੋਰ ਤੁਹਾਡੇ ਇੱਥੇ ਕਿੱਦਾਂ ਪਾਣੀ ਦੀ ਸਭ ਠੀਕ ਠਾਕ ਪਾਣੀ ਦਾ
ਨਹੀਂ ਸਾਡੇ ਤਾਂ ਸਮਰਸੀਬਲ ਹੈ ਸਾਡੇ ਕੋਈ ਦਿੱਕਤ ਨੀ ਹੈਗੀ ਸਾਡੇ ਵਾਲੀ ਸਾਈਡ ਤਾਂ ਸਹੀ ਹੈ
ਤ ਸਰਣ ਜਗ੍ਹਾ ਬੌਤ ਕਿੱਲਤ ਹੋ ਜਾਂਦੀ ਏ। ਪਾਣੀ ਦੀ ਗਰਮੀਆਂ ਦੇ ਵਿੱ
ਹੋ ਜਾਂਦੀ ਐ ਗਰਮੀ ਚ ਤਾਂ ਬੌਤ ਹੋ ਜਾਂਦੀ ਐ, ਪਰ ਅਸੀਂ ਵੀ ਸੇਵ ਕਰਦੇ ਆਂ ਅਸੀਂ ਜੈਦਾ ਵੇਸਟ ਨੀ ਕਰਦੇ।
ਏਧਰ ਮੈਂ ਦੇਖਦੀ ਆ ਲੋਕ ਕਿ ਤਾਂ ਸਵੇਰੇ ਸਵੇਰੇ ਪਾਣੀ ਦਾ ਪਾਈਪ ਲੈ ਕੇ ਖੜੇ ਹੋ ਜਾਂਦੇ ਆ ਪਾਣੀ ਸੜਕਾਂ ਧੋਣ ਲਈ। ਦੇਖਦੇ ਲੋਕਾਂ ਨੂੰ ਪਾਣੀ ਪੀਣ ਨੂੰ ਨੀ ਮਿਲਦਾ।
ਹੂੰ, ਸਾਡੇ ਨੀ ਸਾਡੇ ਤਾਂ ਘਰ ਦੇ ਵੀ ਮਤਲਬ ਗੁੱਸਾ ਕਰਦੇ ਨੇ ਕਿ ਨਹੀਂ ਵੇਸਟ ਟੇਜ ਨ੍ਹੀਂ ਕਰਨੀ ਹੈਗੀ।
ਬਿਲਕੁਲ ਸਹੀ ਗੱਲ ਐ, ਏਸੀ ਤਾਂ ਆਪ ਦੇਖ ਹੁਣ ਜੋ ਦਾਲਾਂ ਨਾਲ ਧੋਣੈ ਚਾਵਲ ਧੋਣੇ ਐ ਜੋ ਵੀ ਪਾਣੀ ਲੈਣਾ ਪਾਣੈ ਅਸੀਂ ਇੱਕ ਬਾਲਟੀ ਰੱਖੀ ਔਦੇ ਚ ਕੱਠਾ ਕਰੀ ਜਾਣੈ ਤੇ ਫੇਰ ਅਪਣਾ ਪੌਦਿਆਂ ਚੋਂ ਔਈਔ ਪਾਣੀ ਪਾ ਦੇਣਾ ਸਾਰਾ ਵੇਸਟ ਨੀ ਕਰਦੇ ਪਾਣੀ। ਹਾਂਜੀ। ਹੂੰ। ਹੋਰ ਤੁਸੀਂ ਦੱਸੋ? ਬਿਲਕੁਲ-ਬਿਲਕੁਲ, ਮੈਂ ਵੀ ਕੇਹਾ ਮੈਂ ਕਿਹਾ ਪੁੱਛਾਂ, ਹੋਰ ਕਿੱਦਾਂ ਪਾਣੀ ਸੇਵ ਕਰ ਸਕਦੇ ਆ? ਕਿੱਦਾਂ ਕਰ ਸਕਦੇ ਆ ਪਾਣੀ?
ਨਹੀਂ ਮੈਂ ਤਾਂ ਨਾ ਮਤਲਬ ਬੱਚਿਆਂ ਦਾ ਵੀ ਏਹ ਲਗਾਯਾ ਹੋਆ ਏ ਕਿ ਮੈਂ ਸ਼ਾਵਰ ਨੀਚੇ ਨੀ ਔਨਾ ਨੂੰ ਨਾਨ ਦਿੰਦੀ, ਕੁਛ ਤਾਂ ਵੈਸੇ ਈ ਕੈੰਦੇ ਨੇ ਕਿ ਸ਼ਾਵਰ ਨੀਚੇ ਡਾਰੈਕਟ ਪਾਣੀ ਸਿਰ ਤੇ ਨੀ ਪੈਣਾ ਚਾਹੀਦਾ ਹੈਨਾ। ਕਿ ਬੱਚਿਆਂ ਜਿਵੇਂ ਮਤਲਬ ਅੱਜ ਕਲ ਸੁਣਿਆ ਨਾ ਕਿ ਡਾਕਟਰਸ ਵੀ ਕੈੰਦੇ ਨੇ ਕਿ ਡਾਰੈਕਟ ਨੀ ਮਤਲਬ ਐਵੇਂ ਬਾਥ ਲੈਣੀ ਚਾਹੀਦੀ ਸ਼ਾਵਰ ਦੇ ਨੀਚੇ, ਡਾਰੈਕਟ ਖੜੇ ਹੋ ਜਾਂਦੇ ਐ ਲੋਗ, ਸਿੱਧਾ ਮਤਲਬ ਤੁਹਾਡੇ ਸਿਰ ਚ ਨੀ ਪਾਣੀ ਪੈਣਾ ਚਾਹੀਦਾ। ਦੈ ਹੈਗਾ ਕਦੀ, ਮੈਂ ਤਾਂ ਫੇਰ ਔ ਗੱਲ ਕਰਕੇ ਵੀ ਅਸੀਂ ਅਵੋਇਡ ਕਰਦੇ ਆਂ, ਬੱਚੇ ਤਾਂ ਖੜੇ ਹੀ ਸਿੱਧੇ ਰੀਟਰਣ ਡਾਰੈਕਟ ਖੜੇ ਹੋ ਜਾਂਦ ਦੇ ਨੇ, ਔ ਕੈੰਦੇ ਸਿੱਧਾ ਪੈਰ ਸਿਰ ਚ ਨੀ ਪੈਣਾ, ਥੋਡੇ ਪੈਰਾਂ ਤੋਂ ਲੈ ਕੇ ਮਤਲਬ ਸਿਰ ਪਾਣੀ ਐਵੇਂ ਪਾਓ, ਪੈਲਾਂ ਪੈਰਾਂ ਤੇ ਪਾਓ। ਫੇਰ ਅਪਣੇ ਨੀਜ਼ ਤੇ ਪਾਓ, ਟਮੀ ਤੇ ਪਾਓ, ਸ਼ੋਲਡਰਸ ਤੇ ਪਾਓ, ਫੇਰ ਹੈਡ ਤੇ ਪਾਓ ਪਾਣੀ ਵੀ ਤਾਂ ਕਿ ਸਰਕੂਲੇਸ਼ਨ ਸਹੀ ਚੱਲੇ, ਨੀਚ ਚੋ ਉੱਪਰ ਨੂੰ ਸਰਕੂਲੇਸ਼ਨ ਚੱਲਣੀ ਚਾਹੀਦੀ ਐ ਮਤਲਬ। ਮੈਂ ਮਤਲਬ ਫੇਰ ਬੱਚਿਆਂ ਨੂੰ ਐਵੇਂ ਅਲੋਅ ਨੀ ਕਰਦੀ ਕਿ ਸ਼ਾਵਰ ਲੈਣ ਹੈਨਾ। ਫੇਰ ਔਨਾਂ ਨੂੰ ਕੈ ਕਿ ਬਸ ਟੱਬ ਲਗਾ ਕੇ ਮੱਗ ਦੇ ਨਾਲ ਹੀ ਤੁਸੀਂ ਨਾਹਣਾ ਵਾ।
ਵਧੀਆ ਬਾਈ, ਮੈਨੂੰ ਤਾਂ ਅੱਛੀ ਗੱਲ ਪਤਾ ਲੱਗੀ ਮੈਨੂੰ ਨੀ ਕਿ ਨੀਚੇ ਤੋਂ ਸਟਾਰਟ ਕਰਨਾ ਚਾਹੀਦਾ।
ਨਹੀਂ-ਨਹੀਂ ਐਵੇਂ ਨੀਚੇ ਤੋਂ ਹੀ ਸਟਾਰਟ ਕਰਨਾ ਚਾਹੀਦਾ। ਕਿਉਂਕਿ ਫੇਰ ਨਾ ਸਾਡਾ ਬਲੱਡ ਸਰਕੂਲੇਸ਼ਨ ਨਹੀਂ ਸਹੀ ਚੱਲਦਾ, ਮਤਲਬ ਕਈ ਲੋਕਾਂ ਨੂੰ ਜਿਵੇਂ ਹਾਰਟ ਅਟੈਕ ਹੋ ਜਾਂਦਾ। ਆਪਾਂ ਕਹਿ ਦਿੰਦੇ ਵੀ ਸਾਇਲੈਂਟ ਅਟੈਕ ਹੇਗੇ, ਉਹਦੇ ਵੀ ਰੀਜ਼ਨ ਹੁੰਦੇ ਨੇ ਕਾਫ਼ੀ ਮਤਲਬ। ਸਾਨੂੰ ਨਹੀਂ ਵੀ ਪਤਾ ਹੁੰਦਾ ਕਿ ਇਸ ਇਸ ਰੀਜਨ ਕਰਕੇ ਆਉਂਦਾ।
ਹਮ ਸਹੀ ਕਹਿ ਰਹੇ ਹੋ ਚਲੋ, ਧਿਆਨ ਰੱਖਾਂਗੇ ਅੱਗੇ ਤੋਂ, ਨਹੀਂ ਸਾਡੇ ਤਾਂ ਬੱਚੇ ਏਦਾਂ ਹੀ ਕਰਦੇ ਹੈ, ਕਿ ਸ਼ਾਵਲ ਖੜਾ ਹੋ ਗਿਆ ਜਾ ਕੇ ਨਹਾਉਣ ਲਈ, ਹਮ-ਹਮ-ਹਮ।
ਪੈਰਾਂ ਤੇ ਪਾਓ ਫਿਰ ਬਾਕੀ ਬੋਡੀ ਦੇ ਪਾਓ, ਐਂਡ ਵਿੱਚ ਸਿਰ ਨੀਚੇ ਕਰੋ ਮੈਂ ਫਿਰ ਡਾ ਸ਼ਾਵਰ ਬੰਦ ਹੀ ਕਰਵਾ ਤਾਂ ਬੰਦ ਹੀ ਕਰਵਾਤਾ ਪਲੰਬਰ ਨੂੰ ਬੁਲਾ ਕੇ, ਮੈਂ ਕਿਹਾ ਲੋੜ ਹੀ ਨੀ ਹੈਗੀ ਇਹਦੀ ਰਹਿਣ ਦੌ। ਟੱਬ ਤੇ ਮੱਗ ਨਾਲ, ਫੇਰ ਜਿਵੇਂ ਅਸੀਂ ਭਾਂਡੇ ਵਗੈਰਾ ਧੋਣੇ ਆ ਨਾ, ਹਾਂ ਹੋ ਵੀ ਬੱਚੇ ਰੁਕਦੇ ਨੀ ਨਾ, ਹੁਣ ਸਾਨੂੰ ਥੋੜ੍ਹਾ ਪਤਾ ਬੱਚਾ ਬਾਥਰੂਮ ਦੇ ਵਿੱਚ ਟਿਟਕਣੀ ਲਗਾ ਕੇ ਕਰ ਰਹੇ ਹਨਾ? ਇੰਨਾ ਅਸੀਂ ਦੇਖ ਵੀ ਨੀ ਸਕਦੇ, ਮੋਰਨਿੰਗ ਟਾਈਮ ਦੇਖੋ ਬੱਚੇ ਨੇ ਜਦੋਂ ਬਾਥ ਲੈਣੀ ਹੁੰਦੀ ਈਵਨਿੰ ਈਵਨਿੰਗ ਟਾਈਮ ਵੀ ਜਦੋਂ ਬੱਚੇ ਨੇ ਚਲੋ ਬਾਥ ਲੈਣੀ, ਤਾਂ ਗਰਮੀਆਂ ਵਿੱਚ ਦੋ ਟਿਨ ਤਿੰਨ ਟਾਈਮ ਵੀ ਅਸੀਂ ਵੀ ਹੈਗੀ ਚੰਜ ਹੁੰਦਿਆਂ ਕੰਮ ਕਰ ਆਨੇ ਆ, ਅਸੀਂ ਬੱਚੇ ਨੂੰ ਨਹੀਂ ਓਬਜਰਵ ਕਰ ਸਕਦੇ ਨਾ ਉਸ ਟਾਈਮ, ਹਮ ਇਹ ਗੱਲ ਹੋ ਜਾਂਦੀ ਹੈ। ਬਾਕੀ ਜਿਵੇਂ ਫੇਰ ਅਸੀਂ ਹੁਣ ਕਿਚਨ ਦੇ ਵਿੱਚ ਵੀ ਮੈਂ ਬਹੁਤ ਮਤਲਬ ਦੇਖ ਕੇ ਉਹ ਕਰਦੀ ਹੈ ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਬਹੁਤ ਵਧੀਆ ਮੈਨੂੰ ਗੱਲ ਲੱਗੀ ਮੈਂ ਵੀ ਐਵੇਂ ਕਰਦੀ ਹੁਣੀ ਆ। ਜਿਵੇਂ ਮਤਲਬ ਸਬਜ਼ੀਆਂ ਵਗੈਰਾ ਧੋਈਆਂ ਕੋਈ ਫਰੂਟ ਧੋਏ ਉਹ ਪਾਣੀ ਮੈਂ ਜਾ ਕੇ ਗਮਲਿਆਂ ਚ ਪਾ ਦਿਨੀ ਹਾਂ ਸਾਫ਼ ਹੀ ਪਾਣੀ ਹੁੰਦਾ।
ਬਿਲਕੁਲ ਬਿਲਕੁਲ ਬਿਲਕੁਲ
ਚਾਹ ਪੱਤੀ ਵਗੈਰਾ ਵਾਲਾ ਪਾਣੀ ਵਰਤਣ ਤੋਂ ਜਾਂ ਕੁੱਛ ਹੈ ਉਹ ਵੀ ਮੈਂ ਪਾ ਦਿੰਦੀ ਹਾਂ ਗਮਲਿਆਂ ਦੇ ਵਿੱਚ ਚਲੋ ਪੌਦੇ ਵਧੀਆ ਹੋ ਜਾਂਦੇ ਖਾਦ ਮਿਲ ਜਾਂਦੀ ਇੱਕ ਤਰ੍ਹਾਂ ਨੂੰ ਸਹੀ ਗੱਲ ਆ ਤੇ ਹੋਰ ਜਿਵੇਂ ਜਦੋਂ ਬਰਤਨ ਧੋਣੇ ਨੇ ਕਿ ਚੰਦੇ ਵਿੱਚ ਫੇਰ ਮੈਂ ਮਤਲਬ ਇੱਕ ਥੋੜਾ ਜਿਹਾ ਬੜੀ ਮੇਰੇ ਕੋਲ ਛੋਟੀ ਜਿਹੀ ਬਕੇਟ ਹੈ ਉਹਦੇ ਵਿੱਚ ਹੀ ਪਾਣੀ ਪਾ ਕੇ ਫੇਰ ਡਾਇਰੈਕਟ ਉਹੋਂ ਹੀ ਬਰਤਨ ਧੋਂਦੇ ਆ ਮਤਲਬ ਟੈਪ ਚੱਲਦੀ ਨੀ ਛੱਡਦੇ ਹੈਗੇ
ਵਧੀਆ ਵਧੀਆ ਸਹੀ ਗੱਲ ਹੈ ਦੇਖੋ ਪਹਿਲੇ ਤਾਂ ਲੋਕੀ ਕਿੰਨਾ ਡਰਦੇ ਹੁੰਦੇ ਸੀਗੇ ਪਾਣੀ ਨਹੀਂ ਏਦਾਂ ਜਿੱਦੇ ਹੁਣ ਸਾਡੇ ਪਹਿਲੇ ਬੱਚੇ ਸੀਗੇ ਉਹ ਵੀ ਬਰੱਸ਼ ਕਰਨ ਲੱਗੇ ਪਾਣੀ ਖੋਲ੍ਹ ਦਿੰਦੇ ਹੁੰਦੇ ਸੀਗੇ ਮੈਂ ਕਿਹਾ ਬੇਟਾ ਤੁਸੀਂ ਪਾਣੀ ਨੀ ਸੇਵ ਕਰੋਗੇ ਤਾਂ ਦੇਖੋ ਤੁਹਾਨੂੰ ਦਿੱਕਤ ਹੋਏਗੀ ਅੱਗੇ
ਹੂੰ ਨਹੀਂ ਮੇਰਾ ਬੱਚਾ ਬੱਚੇ ਵੀ ਫੇਰ ਉਹ ਕਰਦੇ ਆ ਅੱਜ ਕੱਲ ਤਾਂ ਵੈਸੇ ਵੀ ਸਕੂਲ ਦੇ ਵਿੱਚ ਬੜਾ ਅਵੇਅਰ ਕਰਦੇ ਨੇ ਜਿਵੇਂ ਵਰਲਡ ਇਨਵਾਇਰਮੈਂਟ ਡੇ ਸੈਲੀਬ੍ਰਟ ਕੀਤਾ ਸਿਖਾਉਂਦੇ ਨੇ ਬੱਚਿਆਂ ਨੂੰ ਉਹ ਹਾਂ ਇਹਨਾਂ ਦੇ ਸਕੂਲ ਵਿੱਚ ਤਾਂ ਮਤਲਬ ਇੰਨਾ ਬੇਟੇ ਦੇ ਵੀ ਮਤਲਬ ਜਿਵੇਂ ਟੈਪਸ ਵਗੈਰਾ ਦੇ ਉੱਪਰ ਹੀ ਉਹਨਾਂ ਨੇ ਲਗਾਇਆ ਹੋਇਆ। ਵੀ ਕਲੋਜ ਦਾ ਟੈਬ ਮਤਲਬ ਐਵੇਂ ਪੂਰਾ। ਟਰਨ ਔਫ ਦਾ ਟੈਪ। ਹਨਾ ਡੋਂਟ ਵੇਸਟ ਵਾਟਰ ਮਤਲਬ ਲੋਕ। ਵਗੈਰਾ ਲਗਾਏ ਹੋਏ ਨੇ ਉਹਨਾਂ ਨੇ, ਉੱਥੇ ਪੂਰੇ ਕੋਰਸ ਲਿਖੇ ਹੋਏ ਹੈ। ਬੱਚਿਆਂ ਨੂੰ ਚਲੋ ਫੇਰ ਬੱਚੇ ਪੜ੍ਹ ਕੇ ਤੇ ਚਲੋ ਐਟਲਿਸਟ ਅਪਲਾਈ ਕਰਦੇ ਆ ਵੈਸੇ ਨਾ ਹੀ ਧਿਆਨ ਕਰਨ ਸ਼ਰਾਰਤ ਕਰਦੇ ਹੋਏ।
ਕਿਉਂਕਿ ਕਾਫ਼ੀ ਵਗੈਰਾ ਅੱਗੇ ਗੁਜ਼ਾਰਾ ਹੀ ਨਹੀਂ ਹੈ। ਮੈਂ ਦੇਖਦੀ ਕਈ ਜਗ੍ਹਾ ਤੇ ਦੇਖੋ ਪਾਣੀ ਦੋ ਦੋ। ਤਿੰਨ ਤਿੰਨ ਦਿਨ ਆਂਦਾ ਹੀ ਨੀ ਹੈ ਕਿੱਥੋਂ ਕਿਥੋਂ ਲੋਕੀ। ਬਾਹਰੋਂ ਉਹ ਪਾਣੀ ਭਰ ਭਰ ਕੇ ਲਿਆਂਦੇ ਯੂਜ ਕਰਨ ਲਈ ਪਾਣੀ।
ਲੋਕ ਵੇਸਟ ਵੀ ਬਹੁਤ ਜ਼ਿਆਦਾ ਕਰਦੇ ਨੇ ਨਾ ਵੇਸਟ।
ਮੈਂ ਦੇਖਦੀ ਹਾਂ ਲੋਕਾਂ ਨੇ ਕਿੱਥੇ ਕਿਤੇ ਰਸਤੇ ਚ ਨਾ ਸੀਵਰ ਤੋੜੇ ਹੁੰਦੇ ਆ ਉੱਥੋਂ। ਪਾਣੀ ਭਰ ਰਹੇ ਹੁੰਦੇ ਨੇ ਕਈ। ਹੁਣ ਦੇਖੋ ਜਿੱਥੇ ਜੋ ਛੋਟੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਆ ਪਾਣੀ ਹੈ ਨੀ ਉਹਨਾਂ ਦੇ ਕੋਲ ਇਨੇ ਵੱਡੇ ਵੱਡੇ ਵਿਚਾਰੇ ਛੋਟੇ ਛੋਟੇ ਬੱਚੇਏ ਤਾਂ ਪਾਣੀ ਦੀ ਕੈਨਾ ਭਰ। ਘਰ ਕਿਲੇ ਜਾਂਦੇ ਹੈ
ਹਮ ਬਹੁਤ ਬੁਰਾ ਹਾਲ ਹੈ ਮਤਲਬ ਕਈ ਵਾਰ ਦੇਖਦੇ ਆ ਕਿਸੇ ਚੈਨਲ ਤੇ ਦਿਖਾ ਰਹੇ ਸੀਗੇ ਯੂਟਿਊਬ ਤੇ ਦਿਖਾ ਰਹੇ ਸੀ ਕੋਈ ਚੈਨਲ ਸੀ ਤੇ ਉੱਥੇ ਮਤਲਬ ਬੜੀਆਂ ਵਧੀਆ ਵੀਡੀਓ ਦਿਖਾਉਂਦੇ ਆ ਮਤਲਬ ਫੈਕਟਰੀ ਦੇ ਵਿੱਚੋ ਗੰਦਾ ਜਿਹੜਾ ਮਟੀਰੀਅਲ ਨਿਕਲ ਰਿਹਾ ਉਹ ਸਾਰਾ ਕਿੱਥੇ ਜਾ ਰਿਹਾ ਹੈ। ਉਹ ਸਾਰਾ ਜਾ ਰਿਹਾ ਉੱਥੇ ਕੋਈ ਨਦੀ ਨਾਲ ਆਇਆ ਸੀ ਉੱਥੇ ਸਾਫ਼ ਪਾਣੀ ਦੀ ਨਦੀ ਸੀ ਉੱਥੋਂ ਜਾ ਰਹੀ ਹੈ। ਉੱਥੋਂ ਫੇਿਰ ਪਾਣੀ ਕਿੱਥੇ ਜਾ ਰਿਹਾ ਅੱਗੇ ਲੋਕ ਵਿਚਾਰੇ ਭਰ ਰਹੇ ਨੇ ਪੀ ਰਹੇ ਨੇ ਸਾਰਾ ਗੰਦਾ ਮਟੀਰੀਅਲ ਆ ਗਿਆ ਪਾਣੀ ਤੁਸੀਂ ਗੰਦਾ ਕਰਤਾ। ਫੇਰ ਉਹ ਵਿਚੇਚਾਰੇ ਲੋਕ ਕੱਪੜੇ ਦੇ ਵਿੱਚ ਛਾਣ। ਛਾਣਗੇ ਪਾਣੀ ਕੋਟਨ ਦੇ ਕੱਪੜੇ ਦੇ ਵਿੱਚ ਫੇਰੇ ਪੀ ਰਹੇ ਨੇ ਦੇਖੋ ਵੀ ਉੱਥੇ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਹੋ ਰਹੀਆਂ ਮਤਲਬ ਹੈਰੀਡਿਟੀ ਹੋ ਗਿਆ ਹੁਣ ਤਾਂ ਅੱਗੇ ਅੱਗੇ ਮਾਂ ਬਾਪ ਤੋਂ ਹੋਈ ਜਾਂਦੀ ਹੈ ਪ੍ਰੋਬਲਮ। ਮਤਲਬ ਇੰਨੀਆਂ ਬਿਮਾਰੀਆਂ ਲੱਗ ਰਹੀਆਂ ਉੱਥੇ ਬੱਚਿਆਂ ਨੂੰ।
ਬਿਲਕੁਲ ਕੀ ਕਰਨ ਲੋਕੀ ਲੇਕਿਨ ਮਜਬੂਰ ਹੈ ਨਾ ਪਾਣੀ ਪੀਣ ਨੂੰ ਕਿੱਥੇ ਪਾਣੀ ਕਿੱਥੋਂ ਲਿਆਉਣ ਪੀਣ ਲਈ? ਫਿਰ ਉਹ ਵੀ।
ਫੇਰ ਪਾਣੀ ਬਿਨਾ ਤਾਂ ਰਿਹਾ ਨਹੀਂੀ ਜਾਂਦਾ ਹੁਣ ਦੇਖੋ ਪਾਣੀ ਵੀਿ ਨਾ ਥੋੜੀ ਨਾ ਜੀਅ ਸਕਦੇ ਹਮ।
ਤਾਂ ਮਿੰਟ ਮਿੰਟ ਚਾਹੀਦਾ ਸਾਰਿਆਂ ਦੇ ਨਾਲ।
ਸਹੀ ਗੱਲ ਆ ਹੁਣ ਸਾਡੇ ਵਰਗੇ ਲੋਕ ਘਰਾਂ ਵਿਚ ਆਰ ਓ ਲਗਾ ਲੈਂਦੇ ਆ। ਤਾਂ ਵਿਚਾਰੇ ਉਹ ਵੀ ਨੀ ਕਰ ਸਕਦੇ ਹੈਗੇ।
ਬਿਲਕੁਲ ਬਿਲਕੁਲ ਬਿਲਕੁਲ ਉਹੀ ਤਾਂ ਕਹਿੰਣੀ ਨਾ ਚਲੋ ਸਭ ਦੇ ਘਰ ਆਜ ਕੱਲ ਤਾਂ ਆਮ ਲੱਗੇ ਹੋਏ ਆ ਵਾਟਰ ਫਿਲਟਰ ਲੱਗੇ ਹੋਏ ਜੀ ਪਾਣੀ। ਫਿਲਟਰ ਕਰਕੇ ਪੀਣਾ ਜਿਹਨਾਂ ਦੇ। ਘਰ ਨਹੀਂ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਗੰਦਾ ਈ ਪਾਣੀ ਪੀਂਦਾ ਪੀਣਾ ਪੈਂਦਾ ਹੈ।
ਪੀਣਾ ਪੈਂਦਾ ਫੇਰ ਉਹਨਾਂ ਨੂੰ ਮਜਬੂਰੀ ਆ ਹੁਣ ਦੇਖੋ, ਪਾਣੀ ਬਿਨਾਂ ਤਾਂ ਵੈਸੇ ਬੰਦਾ ਰਹਿ ਹੀ ਨੀ ਸਕਦਾ ਫੇਰ ਬੰਦੇ ਨੂੰ ਜਦੋਂ ਪਿਆਸ ਲੱਗੀ ਆ ਉਹ ਸੋਚਦਾ ਥੋੜ੍ਹਾ
ਬਿਲਕੁਲ ਗੰਦਾ ਜਾਂ ਸਾਫ਼ ਹੈ, ਬਿਲਕੁਲ ਹਰ ਸਾਲ ਦੇਖੋ ਜਦੋਂ ਗਰਮੀ ਆਉਂਦੀ। ਕਿੰਨੇ ਲੋਕ ਬਿਮਾਰ ਪੈਂਦੇ ਪਾਣੀ ਕਰਕੇ ਕਿ ਪਾਣੀ ਦਾ ਇਨਫੈਕਸ਼ਨ ਹੋ ਗਿਆ ਪਾਣੀ ਦਾ ਇਨ ਫੈਕਸਨ ਹੋ ਗਿਆ ਹੂੰ,
ਹੁਣ ਸਾਡੇ ਵਰਗੇ ਲੋਕ, ਕੀ ਕਰਦੇ ਆ ਹੁਣ ਦੇਖੋ, ਹੁਣ ਸਾਨੂੰ ਕਹਿੰਦੇ ਨੇ ਕਿ ਹਾਂ ਹੁਣ ਕਈ ਵਾਰ ਦੇਖੋ ਬਿਮਾਰੀਆਂ ਵੈਸੇ ਹੋ ਜਾਂਦੀਆਂ ਹੈ ਗਰਮੀ ਦੇ ਵਿੱਚ ਹਨਾ ਡੀਹਾਈਡ੍ਰੇਸ਼ਨ ਹੁੰਦੀ ਹੈ ਮਤਲਬ ਪਾਣੀ ਪੀਣ ਦੀ ਵੀ ਬੜੀ ਵੈਲਊ ਹੈ ਨਾ ਕਿ ਪੀਣ ਵਾਲਾ ਪਾਣੀ ਵੀ ਦੇਖੋ। ਮਤਲਬ ਜੇ, ਕਹਿੰਦੇ ਨੇ ਡਾਕਟਰ ਵੀ ਸੱਤ ਅੱਠ ਲੀਟਰ ਪਾਣੀ ਪੀਣਾ ਚਾਹੀਦਾ।
ਬਿਲਕੁਲ ਬਿਲਕੁਲ ਪੀਣਾ ਚਾਹੀਦਾ ਪਾਣੀ ਬਿਲਕੁਲ ਬਿਲਕੁਲ ਹੁਣ ਤਾਂ ਕਿੰਨੇ ਤਰ੍ਹਾਂ ਦੇ ਲੋਕੀ ਡਿਟੋਕਸ ਵਾਟਰ ਬਣਾਉਣ ਲੱਗਾ ਹੈ। ਤੇ ਪਾਣੀ ਚ ਖੀਰਾ ਪਾਲੋ ਨਿੰਬੂ ਪਾਲੋ ਅਦਰਕ, ਪਾਲੋ,
ਹਾਂ ਉਹ ਵਧੀਆ ਚੀਜ਼ ਹੈ ਉਹ ਵਧੀਆ, ਹੂੰ,
ਦੋ ਤਿੰਨ ਮਤਲਬ ਹਫ਼ਤਾ ਇੱਕ ਤਰੀਕੇ ਦਾ ਬਣਾ ਲਈਦਾ ਆ ਇੱਕ ਹਫ਼ਤ ਤਾਂ ਇੱਕ ਤੇ ਇੱਕਦਮ ਨਾਂ ਲਈਦੈ ਦੇਖੋ ਹੁਣ ਪਿੱਛੇ ਕਾਂਜੀ ਦਾ ਬੜਾ ਚੱਲਿਆ ਸੀਗਾ। ਜੀ, ਪ੍ਰੀਬਾਇਓਟਿਕ ਹੈ ਜੀ, ਪੀਣੀ ਚਾਈਦੀ ਐ। ਗਟ ਹੈਲਥ ਲਈ ਅੱਛੀ ਹੁੰਦੀ ਐ। ਹੂੰ। ਬਣਾਈ ਸੀਗੀ ਅਸੀ ਵੀ ਕਾਫ਼ੀ ਮੈਨੂੰ ਲੱਗਦਾ ਰ ਰਿਲੀਫ ਰਿਹਾ ਉਹਦੇ ਨਲ ਠੰਡਾ ਰੱਖਦੀ ਸਰੀਰ ਨੂੰ ਅੰਦਰੋਂ, ਗੋਦ ਕ ਤੀਰਾ ਦੇਖ ਲੋ, ਗੋਂਦਕਤੀਰਾ ਪੈਲੇ ਲੋਕਾਂ ਨੂੰ ਪਤਾ ਵੀ ਨੀ ਸੀਗਾ ਹੁਣ ਇੰਨਾ ਫੇਮਸ ਹੋ ਗਿਐ ਗੋਂਦਕ
ਹੁਨ ਤਾਂ ਰੇੜੀ
ਮੈਂ ਵੀ ਤਾਂ ਐਈ ਕੈ ਰਈ ਆਂ ਹੁਣ ਤਾਂ ਇੰਨਾ ਚੱਲ ਗਿਆ ਨਈ ਤਾਂ ਬੋਹੋਤ ਲੋਕਾਂ ਨੂੰ ਘੱਟ ਪਤਾ ਸੀ ਇਸ ਚੀਜ਼ ਦੇ ਬਾਰੇ ਕਿ ਹੋਂਦਕਤੀਰਾ ਕੀ ਹੁੰਦਾ ਐ। ਹੁਣ ਤੁਸੀ ਦੇਖੋ ਹਰ ਰੇੜੀ ਤੇ, ਹਰ ਤੁਆਨੂੰ ਕਾਰਟ ਤੇ, ਫਰੂਟ ਦੂਸ ਵਾਲੀ ਦੁਕਾਨ ਤੇ ਸਭ ਜਗ੍ਹਾ ਮਿਲੇਗਾ ਤੁਹਾਨੂੰ ਹੁਣ।
ਸਈ ਗੱਲ ਐ। ਨਈ ਸਈ ਗੱਲ ਆ ਮਤਲਬ ਪੀਣਾ ਚਾਹੀਦਾ। ਦਾ, ਜਿੰਨੀ ਹੈ ਅਮਾਊਟ ਮਤਲਬ ਜਿੰਨਾ ਪੀ ਸਕਦੇ ਔ ਔਨਾਂ ਤਾ ਪੀਔ। ਐਟਲੀਸਟ ਕਈ ਲੋਕ ਜਿਆਦਾ ਵੀ ਨੀ ਪੀ ਸਕਦੇ ਉਹਨਾ ਨੂੰ ਹੋਰ ਪ੍ਰੋਬਲਮ ਜੋ ਹੋ ਜਾਂਦੀ ਐ, ਫੇਰ।
ਹੂੰ, ਲੇਕਿਨ ਬੱਚੇ ਪਾਣੀ ਦਾ
ਪੀਣਾ ਚਾਹੀਦੈ। ਸਰਦੀ ਵਿੱਚ ਵੀ ਨਾ ਅਸੀ ਤਾਂ ਬੋਇਲ ਕਰਕੇ ਮਤਲਬ ਨਈ ਥੋੜਾ ਗਰ ਮ ਕਰ ਕਿ ਮੈਂ ਤਾਂ ਪੀਂਦੀ ਰੈਨੀ ਆਂ ਬਿੱਚ ਵਿੱਚ ਕਿ ਮਤਲਬ ਔ ਨਾ ਗਰਮੀ ਚ ਇੰਨਾ ਨੀ ਪਿਆ ਜਾਂਦਾ। ਗਰਮੀ ਤੋਂ ਤਾਂ ਹਾਫ਼ ਬੀ ਨੀ ਪਿਆ ਜਾਂਦਾ ਸਰਦੀ ਚ ਸਰਦੀ ਚ ਪੀਤਾ ਥੋੜ੍ਹਾ ਜਾਂਦਾ।
ਤੇ ਪਾਣੀ ਪੀ ਲੋ, ਪਾਣੀ ਵਾਲੀ ਕੋਈ ਚੀਜ਼ ਪੀ ਲੋ, ਬਸ ਲੱਸੀ ਪੀ ਲੋ।
ਹੂੰ।
ਖਾਣ ਨੂੰ ਜੀਅ ਨੀ ਕਰਦਾ ਗਰਮੀਆਂ ਚ ਪਾਣੀ ਪਾਣੀ ਪੀ ਨੂੰ ਜੀਅ ਕਰਦੈ ਬਸ। ਬਿਲਕੁਲ, ਇਸੀ ਲੀਏ ਪਾਣੀ ਜਾਦਾ ਲੱਗਦੈ ਗਰਮੀਆਂ ਦੇ ਵਿੱਚ। ਨਈ ਬੋਤ ਅੱਛੀ ਗੱਲ ਐ ਕੋਲਡ ਡਰਿੰਕ ਤਾਂ ਦੇਖੋ ਨੁਕਸਾਨ ਕਰਦੀ ਏ ਬੱਚਿਆਂ ਨੂੰ। ਓਨ ਤ ਕੋਲਡ ਡਰਿੰਕ ਦੇਣੀ ਨੀ ਚਾਈਦੀ। ਪੈਲੇ ਲੋਕੀ ਬੋਤ ਪੀਣ ਲਗੇ ਸੀ ਲੇ ਕਿਨ ਹੁਣ ਬੋਤ ਅਪਣਾ ਧਿਆਨ ਰੱ ਦੇ ਦੇਖੋ ਨਾਰੀਅਲ ਪਾਣੀ ਲੋਕੀ ਪੀਂਦੇ ਹੋਣ ਜਾਦਾ
ਪੀਂਦੇ ਹਾਂਜੀ ਔ ਵਧੀਆ ਵੀ ਡਿਟੋਕਸ ਕਰ
ਹਾਂਜੀ-ਹਾਂਜੀ, ਬਿਲਕੁਲ ਏਧਰ ਜਦੋਂ ਦਾ ਕਰੋਨਾ ਆਇਆ ਨਾ ਲੋ ਕੀ ਥੋੜਾ ਅਵੇਅਰ ਹੋਏ ਆ ਆਪਣੀ ਹੈਲਥ ਨੂੰ ਲੈ ਕੇ ਵੀ ਕਿ ਨਈ ਪਾਣੀ ਵੀ ਪਿਨੈ ਔਰ ਅੱਛਾ ਪਾਣੀ ਪੀਨੈ ਜੇੜਾ ਬੋਡੀ ਨੂੰ ਤਾਨੂੰ ਫਾਇਦਾ ਕਰੇ।
ਹਾਂਜੀ
ਹਾਂ ਹੁਣ ਦੇਖੋ ਦਸ ਦਸ ਰੁਪਏ ਦਾ ਜੂਸ ਜਿਹੜੇ ਛੋਟੇ ਛੋਟੇ ਡੱਬੇ ਚ ਆਂਦੇ ਆ ਹੈ ਪੰੰਗੇ ਥੋੜੀ ਬੱਚੇ ਕਹਿੰਦੇ ਜੀ ਮੈਂਗੋ ਜੂਸ ਦੱਸ ਮੈਂ ਦੱਸ ਦੱਸ ਰੁਪਏ ਕਿਹੜਾ ਬੇਟਾ ਮੈਂਗੋ ਜੂਸ ਦੇ ਦੇਗਾ ਤੁਹਾਨੂੰ
ਕੁਛ ਨੀ ਹੈਗਾ ਉਹ ਤਾਂ ਸਭ ਮਤਲਬ ਡੁਪਲੀਕੇਟ ਹੁੰਦੇ ਕੁਛ ਨੀ ਹੈਗਾ ਉਹਦੇ ਵਿੱਚ ਸ ਫਲੇਵਰ ਹੁੰਦਾ ਉਹਦੇ ਵਿੱਚਾ ਕਲ ਹੁੰਦਾ ਫਵਰ ਹੁੰਦਾਹੀ ਹੁੰ ਹੁੰ ਹਮ ਹੁੰ ਮੈਂ ਅਸੀਂ ਨੀ ਪੀਂਦੇ ਉਹ ਕਦੇ ਵੀ ਅਸੀਂ ਘਰ ਜਰੂਰ ਬਣਾ ਲੈਂਦੇ ਜਿਵੇਂ ਮੈਂਗੋ ਸ਼ੇਕ ਬਨਾਨਾ ਸ਼ੇਕ ਬਣਾ ਲਿਆ ਜਾਂ ਫਿਰ ਜੂਸ ਵਗੈਰਾ ਵੀ ਕੱਢ ਲੈਂਦੇ ਆ ਮਸੰਮੀ ਦਾ ਹੋ ਗਿਆ ਜੂਸ ਹੋ ਗਿਆ ਜਾਂ ਕੁਛ ਹੋਰ ਪਰ ਉਹ ਨਹੀਂ ਲੈ ਕੇ ਆਉਂਦੇ ਗ੍ਰਰੇਬਸ ਪਾ ਲੈਂਦੇ ਆ ਵਿੱਚ ਮਿਕਸ ਫਰੂਟ ਜੂਸ ਬਣਾ ਲੈਂਦੇ ਆ ਹਨਾ ਜਿਹੜੇ ਪਏ ਹੁੰਦੇ ਚਲੋ ਘਰ ਪਰ ਉਹ ਨੀ ਯੂਜ ਕਰਦੇ ਹੈਗੇ ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਠੀਕ ਹੈ ਜੀ ਸੱਚ
ਓਕੇ ਜੀ